ਹੈਲੋ? ਹੈਲੋ? ਹਾਂ। ਸੁਣਦੀ ਆ ਮੇਰੀ ਗੱਲ?
ਹਾਂ ।ਹਾਂ ।ਆ ਰਹੀ ਹੈ।
ਤੈਂਨੇ ਪੰਜਾਬੀ ਚ ਗੱਲ ਕਰਨੀ ਆ । ਇਹ ਕਾਲ ਦਸ ਮਿੰਟ ਤੱਕ, ਚੱਲਣੀ ਚਾਹੀਦੀ ਆ।
ਅੱਛਾ। ਦਸ ਮਿੰਟ ਤੱਕ?
ਹਾਂ! ਮੇਰੀਆਂ ਪਹਿਲੇ ਪੰਜ ਕੋਾਲਾਂ ਕੰਪਲੀਟ ਹੋ ਗਿਆ। ਮੈਂ ਸਾਰਿਆਂ ਮੈਂ, ਜੀਰੋ ਜੀਰੋ ਆਇਆ ਮੇਰਾ।
ਅੱਛਾ। ਮਤਲਬ ਕਿਹੜੇ? ਕੀ ਦੱਸ ਤੂੰ?
ਤੇ, ਪਾਗਲ ਨੀ, ਦੇ। ਮੈਨੇੰ, ਘੱਟੋ ਘੱਟ ਪੰਜ ਬੰਦੇ ਐਡ ਕਰਨੇ ਨੇ। ਪੰਜ ਬੰਦੇ, ਆ ਵਾ ਮੈਨੇ ਨ, ਸ, ਜੋਈ ਆ ਵੀ ਪੰਜ ਬੰਦੇ, ਆ ਆਪਾਂ, ਮੈਨੇ ਪੰਜ ਵਾਰ, ਪੰਜ, ਪੰਜ ਵਾਰ ਕਾਲ ਕਰਨੀ ਆ।
ਉਹਹੀ ਜਿਹੜੀ ਗੱਲ ਸੁਣ ਗੱਲ ਸੁਣ ਜਿਹੜੀ ਇਹ ਤੂੰ ਕਾਲ ਕਰ ਰਹੀ ਫਿਰ ਇਹ ਰਿਕਾਰਡ ਨਹੀਂ ਹੋ ਰਹੀ ਉੱਥੇ ਉਹ ਬੋਲੋ
ਰਿਕਾਰਡ ਸਿਰ ਮੈਂ ਜਿਹੜੀ ਮੈਡਮ ਆ ਉਸੇ ਕੋਲ ਹੋ ਰਹੀ ਆ
ਅੱਛਾ ਅੱਛਾ ਵੀ ਤੂੰ ਆਪਦਾ ਸਾਰਾ ਕੁਛ ਦੱਸ ਕੇ ਵੀ ਦੀ ਦੀ ਗੱਲ ਕਰਨੀ ਆ ਤੂੰ ਵੀ ਜਿਹੜੀ ਕੰਮ ਦੀ ਗੱਲ ਆ ਹੂੰ
ਤੇਰੇ ਨਾਲ ਤੁਰਚ ਨੂੰ ਲਗਾ ਨੂੰ ਮੈਂ ਕੀ ਕਰਨੀ ਆ ਬਸ ਉਹਨਾਂ ਨੂੰ ਆ ਵੀ ਪੰਜਾਬੀ ਚ ਬੋਲਣਾ ਮੇਨ ਇਸ ਕੰਮ ਦਾ ਹੀ ਹੈ ਵੀ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਇ ਸਭ ਆਣੀ ਜਰੂਰੀ ਆ
ਠੀਕ ਹੈ
ਅੱਛਾ ਮੇਰੀ ਅ ਇੱਕ ਦੋਸਤ ਆ ਬਟਾਲੇ ਵਾਲੀ ਕੁੜੀ ਉਹ ਵੀ ਗੱਲ ਕਰਦੀ ਤੀ ਇਹ ਕੰਮ ਪਰ ਪਰ ਤੋਂ ਮੈਨੂੰ ਕਦੇ ਪਤਾ ਨੀ ਲੱਗਿਆ ਇਸ ਚੀਜ਼ ਦਾ ਹੁਣ ਮੇਰੀ ਪਿੰਡ ਦੀ ਕੁੜੀ ਨੇ ਸ਼ੁਰੂ ਕਰਿਆ ਕੰਮ ਇਹ ਉਹਨੇ ਪਰਸੋਂ ਸ਼ੁਰੂ ਪਰਸੋਂ ਸ਼ੁਰੂ ਕਰਿਆ ਮੇਰੇ ਨਾਲ ਸ਼ੁਰੂ ਕਰਿਆ ਸੀ ਉਹਨੇ ਪਰ ਉਹ ਉਹ ਯੂਨੀਵਰਸ ਜਾਂਦੀ ਹੈ ਨਾ ਤਾਂ ਉਸ ਕੋਲ ਫਰੈਂਡ ਵਗੈਰਾ ਹੈਗੇ ਨੇ ਤਾਂ ਹੁਨ ਆਪਦਾ ਟਾਸਕ ਪੂਰਾ ਕਰ ਲਿਆ
ਠੀਕ ਆ
ਹਾਂ ਹੁਣ ਮੈਨੂੰ ਬੰਦੇ ਐਡ ਕਰਵਾਣੇ ਪੇਜਨੇ ਹੁਣ ਮੈਂ ਤੇਰੇ ਤੋਂ ਬਾਅਦ ਮਨੀਸ਼ਾ ਨੂੰ ਵੀ ਫੋਨ ਕਰਿਆ
ਠੀਕ ਕੀ ਕਹਿੰਦੀ ਕਰਲਊਗੀ
ਕਹਿੰਦੀ ਮੈਂ ਸ਼ਾਮ ਨੂੰ ਕਰੂੰਗੀ ਹੁਣ ਉਹ ਸ਼ਾਇਦ ਘਰੇ ਨੀ ਹੈਗੀ
ਅੱਛਾ
ਹਾਂ ਮੈਨੂੰ ਐਪ ਭੇਜਤਾ ਮੈਂਨ ਆਹ ਐਪ ਕਰਨਾ ਤਿੰਨੇ ਵ ਮੈਂ ਪੰਜ ਵਾਰ ਗੱਲ ਕਰਨੀ ਆ ਮੇਰੇ ਨਾਲ
ਅੱਛਾ ਇੱਕ ਵਾਰ ਤਾਂ ਹੁਣ ਹੋਜੂਗੀ
ਚਾਰ ਵਾਰ ਆਜੂਗੀ ਫੇਰ ਤੇ ਇਸੇ ਨੰਬਰ ਇੱਕ ਨੰਬਰ ਮੈਂ ਪੰਜ ਵਾਰ ਕੋਾਲ ਕਰ ਸਕਾਂ ਮੈਂ
ਆਹੋ ਇੱਕ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਕ ਵਾਰ ਤਾਂ ਤੂੰ ਹੁਣ ਕਰ ਲਈ ਐਂ ਤਾਂ ਨੀ ਤੁਸੀਂ ਕਰਾਂਗੇ ਵੀ ਦਿਨ ਚ ਕਿੰਨੇ ਮਰਜ਼ੀ ਵਾਰ ਕਰ ਲਿਆ ਤਾਂ
ਮੈਨੇ ਬਸ ਹੁਣ ਤੇਰੇ ਫੋਨ ਇਸ ਐਪ ਨਾਲ ਪੰਜ ਵਾਰ ਗੱਲ ਕਰਨੀ ਹੈ।
ਆਹੋ ਐਂ ਤਾਂ ਨੀ ਕੋਈ ਚੱਕਰ ਹੈਗਾ ਵੀ, ਜਿਵੇਂ ਹੁਣ ਤੂੰ ਕਰ ਲਈ ਹੁਣ ਅੱਧੇ ਕੁ ਘੰਟੇ ਬਾਅਦ ਫੇਰ ਲਾ ਲਈ ਤੂੰ ਮੈਨੂੰ ਅੱਧੇ ਹਾਂ-ਹਾਂ ਪੰਜ ਵਾਰ ਅੱਜ ਕਰ ਲਈ ਫੇਰ, ਬਥੈਰਾ ਟਾਈਮ ਐ ਮੇਰੇ ਕੋਲ,
ਹਾਂ ਬਸ ਤੈਨੂੰ ਮੈਂ ਅੱਜ ਪੰਜ ਵਾਰ ਕਰਨੀ ਆ ਤੇਰਾ ਅਕਾਊਂਟ ਤੇਰੇ ਵਾਲੀ ਸਾਈਡ ਤੋਂ ਅਕਾਊਂਟ ਕੰਪਲੀਟ ਹੋਜੂ ਮੇਰਾ,
ਬਸ ਠੀਕ ਅੱਜ ਪੰਜ ਵਾਰ ਕਰ ਲਈ ਹੁਣ ਮੇਰੀ ਗੱਲ ਸੁਣੋ। ਹੁਣ ਤੂੰ ਇਹ ਦਸ ਮਿੰਟ ਕਾਲ ਤੇ ਗੱਲ ਕਰ। ਦਸ ਮਿੰਟ ਨਹੀਂ ਸੀ ਤਿੰਨ ਮਿੰਟ ਚੱਲ ਹੋਏ ਗਏ। ਫੇਰ ਉਸ ਤੋਂ ਬਾਅਦ ਤੂੰ ਮੈਨੂੰ ਅੱ ਅੱਧੇ ਘੰਟੇ ਬਾਅਦ ਕਾਲ ਕਰੀ।
ਕੰਪਲਸ ਜ਼ਰੂਰੀ ਨੀ ਹੈਗਾ, ਵੀ ਅੱਜ ਹੀ ਕਰਨੀਆਂ ਨੇ ਸਾਰੀਆਂ ਕੋਲਾਂ,
ਕਰਕੇ ਪਰਾ ਮਾਰੋ, ਪਰੇ ਤੇਰਾ ਕੰਮ ਨਿਬੜੂਗਾ।
ਹਾਂ ਇਹ ਸਭ ਤੋਂ ਬੈਸਟ ਕਿਹਾ ਤੂੰ।
ਹੋਰ ਫਿਰ ਕੱਲ ਨੂੰ ਫੇਰ ਅੱਜ ਡੈਡੀ ਦਾ ਫੋਨ ਹੈਗਾ, ਵੀ ਆ ਆਹ ਵੀ ਚੱਲ ਰਹੀ ਆ ਹੋਟਸਪੋਟ ਚੱਲ ਰਹੀ ਹੈ ਅੱਜ। ਫੇਰ ਕੱਲ੍ਹ ਨੂੰ ਨੈਟ ਮਿਲੇ ਨਾ ਮਿਲੇ ਕੋਈ ਦਿੱਕਤ ਨਾ ਹੋਜੇ ਤੂੰ ਅੱਜ ਕਰਕੇ ਪਰਾ ਨਵੇਂਡ
ਹਾਂ ਬਸ ਫੇਰ ਤਾਂ ਸਭ ਤੋਂ ਵਧੀਆ ਮੈਨੂੰ ਤਾਂ,
ਦੇਖ-ਦੇਖ, ਮੇਰੀ ਗੱਲ ਸੁਣ ਮੈਂ ਤਾਂ ਤਾਂ ਕਹਿ ਰਹੀ ਹਾਂ ਵੀ, ਚੱਲ ਹੁਣ ਤੂੰ ਕਿਹੜਾ ਹੋਰ ਨੂੰ ਕਹਿ ਰਹੀ ਆ। ਵੀ ਆਪਾਂ ਤਾਂ ਕਰੇ ਹੀ ਸਕਦੇ ਹਾਂ।
ਹਾਂ ਮੇਰੀ ਸਹੇਲੀ ਨੇ ਮੈਨੂੰ ਕਹਿ ਰਹੀ ਕਹਦੀ ਮੇਰੇ ਕੋਲ ਇੱਕ ਦੋ ਮੁੰਡਾ ਵੀ ਆ ਤੈਨੂੰ ਮੁੰਡੇ-ਮੁੰਡੇ ਦਾ ਨੰਬਰ ਦੇ ਦਿੰਨੀ ਆ। ਮ ਪਣੇ ਤਟ ਸ ਕੰਪ ਕੰਪਲੀਟ ਕਰਾਉਣਗੇ, ਚੱਕਰ ਜ ਮੇਰਾ ਮੂੰਹ ਕੰਪਲੀਟ ਕਰਵਾ ਦੇ ਕਰਦਿਆਂ ਤੂੰ
ਆਹੋ ਮਨ ਨਾ ਜਾਣਨਾ ਪਛਾਣ ਮੈਂ ਕੀ ਗੱਲ ਗੁਰੂ
ਹੂੰ,
ਤਾਂ ਕਰਕੇ ਤਾਂ ਮੈਂ ਹੁਣ ਮੈਂ ਸਿਰਫ ਇੱਕ ਤੋਂ ਹੋਈ ਮਨੀਸ਼ਾ ਸਿਰਫ ਦੋ ਬੰਦਿਆਂ ਨੂੰ ਹੀ ਐਡ ਕਰ ਸਕਦੀ ਐ।
ਆਹੋ ਕਰਲੀ ਚੱਲ ਹੁਣ ਤੂੰ ਇੱਕ ਵਾਰ ਕਰਲੀ,
ਹੁਣ ਤਾਂ ਕੰਪਲੀਟ ਹੋ ਜਾਈਆਂ। ਦੱਸ ਪਾਤਾ, ਆਹ। ਕੋਈ ਤੀਜਾ ਬੰਦਾ ਦਾ ਦੇ ਮੈਨੂੰ,
ਐਂ ਕਰ ਫਿਰ, ਜੇ ਕੋਈ ਤੂਜਾ ਬੰਦਾ ਲੈਣਾ ਅਸੀਂ ਹੀ ਕਰ ਲੈ ਵਿੱਚ ਐਡ, ਕਾਸੂ ਵੇਹਲੇ ਹੀ ਆ।
ਕੀ ਕਰ ਰਿਹਾ ਉਹ,
ਉਹ ਵਿਹਲਾ ਆ ਉਹਨੂੰ ਕਰ ਲੈ ਐਡ ਉਹਨੂੰ ਕਰੀ ਜਾਈ ਫੋਨ,
ਐਡ ਕਾਸ਼ਵ,
ਖਾਸੂ ਨੂੰ ਕਹਿ ਦੇ ਹੁਣ ਜਦ ਆ ਗਿਆ ਉਹਨੂੰ ਫੋਨ ਕਰਕੇ ਕਹਿ ਦੀ ਮੈਂ ਭਰਦੂ ਉਹਦਾ ਟਾਸਕ।
ਅੱਛਾ ਉਹ ਤਾਂ ਮੈਂ ਮੇਰੇ ਦੂਜੇ ਫੋਨ ਤੋਂ ਦੇਖ ਕੇ ਤੇ ਮੈਂ ਵੀ ਦੱਸਦੂ ਜੇ ਉਹਨੂੰ ਨਹੀਂ ਪਤਾ ਲੱਗਿਆ।
ਹਾਂ ਪਤਾ ਨੀ ਲੱਗਣਾ ਤਾਂ ਕਹਿ ਰਹੀ ਹੈ। ਉਹਨੂੰ ਕਰ ਲੲੀ ਐਡ ਉਹਦੇ ਨਾਲ਼ ਅੱਜ ਚੱਜ ਕਦੋਂ ਮਰਜੀ ਕਰ ਲਈ ਉਹਦੇ ਤਾਂ ਗੱਲ
ਕਿਉਂ ਕੰਮ ਤੇ ਨੀ ਜਾਂਦਾ ਉਹ
ਕੰਮ ਤੇ ਅੱਜ ਨੀ ਗਿਆ ਹੈਗਾ ਮੈਨੂੰ ਲੱਗਦਾ ਕੱਲ ਵੀ ਨਹੀਂ ਗਿਆ ਹੈਗਾ। ਹੈਨੀ ਕੱਲ ਗਿਆ ਨੀ ਨਾ। ਦੋ ਦਿਨ ਹੋ ਗਏ ਘਰੇ ਤੀਗਾ ਹੁਣ ਤਾਂ ਬੱਗ ਜਾਂਦਾ ਉਹ
ਅੱਛਾ।
ਹੂੰ।
ਹਾਂ, ਫੇਰ ਤਾਂ, ਠੀਕ ਆ। ਇੱਕ ਕੰਮ ਕਰੀ ਫਿਰ ਤੂੰ ਤੇ ਬਲਵੀਰ ਮਾਮੇ ਦਾ ਫੋਨ ਵੀ ਟੱਚ ਫੋਨ ਆ ਨਾ,
ਹੂੰ, ਹੂੰ, ਹੂੰ।
ਬਸ ਉਹਦੇ ਉੱਤੇ ਵੀ ਚੱਕ ਲਈ।
ਚੱਕਲੀ ਕਿ ਇਹਦੇ ਵਿੱਚ ਐਪ ਨਹੀਂ ਡਾਊਨਲੋਡ ਹੁੰਦੀਆਂ ਜਵੀ ਛੋਟਾ ਫੋਨ ਆ ਇਹ
ਮੰਮੀ ਦਾ,
ਹਾਂ।
ਸਾਈਜ਼ ਚ ਤਾਂ ਬਹੁਤ ਬੜਾ ਲੱਗਦਾ ਮੈਨੂੰ।
ਹਾਏ ਹਾਏ ਸਾਇਜ਼ ਦਾ ਕੀ ਕਰੇਗੀ ਤੂੰ।
ਹੂੰ, ਹੂੰ। ਕੋਈ ਹੋਰ ਤਰੀ ਕੋ ਦੱਸ ਦੇ ਮੈਨੂੰ ਸ ਵਧੀਆ ਨਾਮ ਦੱਸਦੇ ਮੈਨੂੰ ਜਿਸਕਾ ਮੈਂ ਕਰ ਸਕਾਂ।
ਹੂੰ ਹੂੰ ਇਹਦਾ ਸੁ ਹੋ ਚੱਲ ਮੈਂ ਕਰਦੇ ਆ ਮੈਂ ਕੋਸ਼ਿਸ਼ ਕਰ ਲੈਣੀ ਇਹ ਚੋਂ ਫਿਰ ਹੁਣ ਇਹ ਚੋਂ ਡਾਊਨਲੋਡ ਨੀ ਹੋਣਾ ਹੈਗਾ ਕੁਛ।
ਜਾ ਪੁਛਪਾ ਜ਼ਰੂਰੀ ਨੀ ਬ ਹੁਣੇ ਕਰ ਮੇਰੇ ਬਸ ਪੰਜ ਕੰਪਲੀਟ ਕੰ ਪੰਜ ਪੂਰੀਆਂ ਕਰਾ ਦੇ ਮੇਰੀਆਂ
ਚੱਲ ਇੱਕ ਤਾਂ ਮੈਂ ਹੋਗੀ, ਦੇਖ ਚੱਲ ਡੈਡੀ ਹਾਲੇ ਚ ਮੈਂ ਕੋਸ਼ਿਸ਼ ਕਰ ਲੂੰਗੀ ਸ਼ਾਮ ਨੂੰ ਜੇ ਐਪ ਡਾਊਨਲੋਡ ਹੋ ਗਈ।
ਹਂ, ਹਂ।
ਫਿਰ ਡੈਡੀ ਕੰਮ ਤੇ ਬਗਜੂ ਯਾਰ ਤੂੰ ਫੋਨ ਕਿਹਨੂੰ ਕਰੇਂਗੀ ਡੈਡੀ ਨੂੰ ਕਰੇਂਗੀ।
ਹਾਂ, ਫਿਰ ਇਹ ਵੀ ਸਿਆਪਾ।
ਹੋਰ ਅੱਜ ਉਸ ਦਾ ਦਿਨ ਉਹ ਤਾਂ ਸਿਲੰਡਰ ਭਰਾਉਣ ਕਰਕੇ ਘਰੇ ਰਹਿ ਗਿਆ ਫੋਨ।
ਅੱਛਾ।
ਤੂੰ ਉਹਨਾਂ ਨੂੰ ਕਰ ਲੈ ਕਾਸੂ ਤੇ ਕਲੀਏ ਨੂੰ ਕਰਲਾ ਭਾਬੀ ਨਾਲ ਗੱਲ ਕੇ।
ਅਸੀਂ ਤਾਂ ਬਹੁਤ ਮੰੰਦੇ ਆਂ ਹਾਂ, ਇਹ ਤਾਂ ਬਹੁਤ ਹੁੰਦੇ ਆ ਕਰਨੇ ਤਾਂ ਪੈਣਗੇ ਹੁਣ ਮੈਨੂੰ ਵੀ
ਐਂ ਕਰ, ਕਸ ਗੱਲ ਸੁਣ, ਗੱਲ ਸੁਣੋ, ਗੱਲ ਸੁਣੋ ਤੂੰ ਕੈਸੂ ਨੂੰ ਕਹਿ ਦੇ ਉਦੇ ਤੇ ਕਰ ਲੈਂਨੇ ਆ ਆਪਾਂ। ਤੇ ਗੱਲ ਤੂੰ ਮੇਰੇ ਨਾਲ ਕਰ ਲਿਆ ਕਰੀਂ।
ਉਸਕੇ ਉਪਰ ਤਾਂ ਮੁੰਡੇ ਕ ਨਾਮ ਲਿਖੇ ਹੀ ਨਾ। ਪਾਗਲ, ਪਰਸਨਲ ਗੱਲਾਂ ਨਾਂ ਕਰ, ਮੈਂ ਪਰ ਪਸਨਲ ਗੱਲ ਕਿਉਂ ਕਰਣੀਆਂ ਨਾ ਦਾ ਤੂੰ ਉਹਨੂੰ ਕਰਾ ਦੀ ਉਹਨੂੰ ਹਾਂ ਮੈਂ ਐਡ ਜ਼ਰੂਰ ਕਰਵਾ ਲਾਂਗੀ ਉਸਨੂੰ। ਹਾਂ, ਐਡ ਕਰਵਾਦਾਂਗੀ ਉਸਨੂੰ।
ਠੀਕ ਆ।
ਮੇਰੀ ਮੇਰੀ ਸੇਲੀ ਨੇ ਵੀ ਕਿਸੇ ਨੂੰ ਕਰਵਾਈਆਂ ਈ ਹੋਣੀਆਂ ਉਸਨੇ ਮੈਂ ਕਿਹਾ ਕਨ ਮੈਂ ਮੇਰੀ ਭੂਆ ਦੀ ਕੁੜੀ ਦਾ, ਮੇਰੀ ਮੰਮੀ ਦਾ ਨੰਬਰ ਦੇ ਦੇਣੀ ਆਂ।
ਹਂ
ਨ੍ਹੀਂ ਆਇਆ ਉਸਕਾ, ਉ ਮੇਰੇ ਤੇ ਗਾਲਾਂ ਖਾਏਗੀ।
ਚੱਲ ਮੈਂ ਦੁਬਾਰਾ ਮੈਸੇਜ ਕਰ ਲੀ।
ਕਰ ਰਹੇ ਹਾਂ ਉਸ ਕੋ ਉਧਰ ਪਤਾ ਨੀਂ ਉੱਧਰ ਉਹਨਾਂ ਕਹਦੀ ਰੇਂਜ ਰੂਂਜ ਪ੍ਰੋਬਲਮ ਹੁੰਦੀ ਹੋਣੀ ਕੋਈ ਪਈ ਹਂ ਤਾਂ ਕਰਕੇ ਆਹ
ਚਲੋ ਅਰਸ ਕਿੱਥੇ ਆ?
ਅੱਰਸ਼ ਅੱਜ ਪਟਿਆਲੇ ਗਿਆ ਹੋਇਆ।
ਚੰਡੀਗੜ੍ਹ ਕ ਕੇ ਆ ਗਿਆ।
ਚੰਡੀਗੜ੍ਹ!
ਕਹਿ ਰਿਹਾ ਸੀ ਤੇ ਉਹ ਫਾਰਮ ਜਾ ਫਾਰਮ ਵਗਰਾ ਦੀ ਕੋਈ ਕਰਾਉਣਾ
ਹਾਂ ਉਹਦਾ ਉਹਦਾ ਜਾਤੀ ਸਰਟੀਫਕੇੇਟ ਦਾ ਕਰਹਾ ਸੀ ਉਹ
ਹਾਂ ਹਾਂ ਉਹੀ
ਹਾਂ ਪਤਾ ਨੀ ਵੀ ਜਾਣ ਦੀ ਸਲਾਹ ਤਾਂ ਕਰ ਰਿਹਾ ਤੀ ਪਰ ਕਿ ਉਹ ਗਰਮੀ ਕਰਕੇ ਆਪ ਵੀ ਟਲਦਾ ਹੀ ਰਹਿੰਦਾ ਵੀ ਗਰਮੀ ਬਹੁਤ ਜ਼ਿਆਦਾ ਤੇ ਹੋ ਰਹੀ ਆ ਹਾਂ ਤਾਂ ਕਰਕੇ ਥੋੜ੍ਹਾ ਟਲਦਾ ਰਹਿੰਦਾ ਉਹ ਗਰਮੀ ਕਰਕੇ
ਹੂੰ।
ਤੇਰੀ ਤੇ ਤਾਂ, ਤੇਰੇ ਤੇ ਤਾ ਪੇਪਰ ਆ ਰੇ ਨੇ?
ਹਾਂ ਫੇਰ ਹੁਣ ਮੈਨੂੰ ਥੋੜੇ ਦਿਨ ਤਾਂ ਲਾਉਣੇ ਪੈਣਗੇ।
ਜੀਰੀ ਚ।
ਤੂੰ ਜੀਰੀ ਚ ਲੱਗੇਗੀ?
ਹੋਰ ਤੈਨੂੰ ਮੈਂ ਕੀ ਕਹਿ ਰੀ ਆ।
ਉਹ ਤੇ ਮੈਂ ਸਮਝ ਤੋ ਜੀਰੀ ਚ ਲੱਗਾ ਤੇ ਜੀਰੀ ਕਰ ਲੀਨੀ ਏ?
ਲੈ ਕਰਨ ਨੂੰ ਕੀ ਆ ਹੁਣ ਪਹਿਲਾਂ ਵੀ ਤਾਂ ਲੱਗਦੇ ਆ ਹੁਣ।
ਪਰ ਹਾਂ ਮੈਨੂੰ ਬੱਬੂ ਇਕ ਬਾਰ ਦੱਸ ਰਿਆ ਤੀ ਕਹਿੰਦਾ ਵੀ ਸ ਔਣੇ ਨਾ ਪ੍ਰੀਤੀ ਕੈੰਦਾ ਬੀ ਜਰੂਰੀ ਨੀ ਹੈਗਾ ਬਈ ਜੇ ਕੰਮ ਨਹੀਂ ਕਰਨਾ ਤਾਂ ਵੀ ਧੱਕੇ ਨਾਲ ਕਰੋ।
ਹੂੰ।
ਹਾਂ, ਬੀ ਜੀਰੀ ਤਾਨੂੰ ਦੀ ਬੀ ਨਹੀਂ, ਉਹ ਦੱਸ ਰੇ ਸੀ ਕੈੰਦਾ ਬੀ ਜਿਮੇ ਉਨੂੰ ਰੁੱਬੀ ਐ ਕੈੰਦਾ ਜਿ ਜੇਕ ਜਿੰਨਾ ਕਰ ਰੀ ਕਰ ਰੀ ਐ, ਜੇ ਔ ਬੈਹ ਗੀ ਆਰਾਮ ਕਰ ਰੀ ਆ, ਬੀ ਓਹਨੂੰ ਕੋਈ ਕੁਝ ਨੀ ਦਊਗਾ।
ਤਾਂ ਕਰਾਮੇ ਕਰਦੀ ਏ ਮੈਂ ਆਪਦੀ ਇੱਛਣ ਲੱਗ ਰੀ, ਮੈਂਨ ਧਾਨੀ ਲੱਗ ਜਾਣੇ ਪਤਾ ਏ ਇੱਕ ਸਾਲ ਕੁਛ।
ਨਾ ਫੇਰ ਰੁਬੀ ਜੇ ਨਾ ਮਤਲਬ ਕੋਈ ਧੱਕਾ ਨਹੀਂ ਕਰਦਾ ਥਾਨੂੰ ਕੋਈ ਔਥੇ ਬੋਲਦਾ ਨੀ ਵੀ ਤੂੰ ਘੱਟ ਕਰ ਰੀ ਏ ਅੱਜਕਲ੍ਹ।
ਨਾ ਨਾ ਏਹੇ ਜਾ ਕੁਛ ਨੀ ਹੈਗਾ ਔਥੇ।
ਫੇਰ ਤਾਂ ਲੱਗਣਾ ਕੀ ਮਾੜਾ।
ਲੱਗਣਾ ਕੀ ਏਨਾ ਜੀ ਲੱਗਦਾ ਕੁੜੀ ਬਾਰੋ ਉੱਥੇ।
ਨਾ ਠੀਕ ਆ ਰੂਬੀ ਸਾਡੇ ਪਤਾ ਚੱਕਰ ਕੀ ਐ ਸਾਡੇ ਨਾ ਉਰੇ ਅਹ ਟੋਕਾ-ਟਾਕੀ ਜੀ ਬਹੁਤ ਹੁੰਦੀ ਆ।
ਊਰੇ ਕੋਈ ਅ ਦੇਖ ਪਰੀਤੀ ਗੱਲ ਸੁਣ ਗੱਲ ਸੁਣ ਤੁਸੀਂ ਅਸੀਂ ਤਾਂ ਹੁਣ ਕਿੰਨੇ ਸਾਲਾਂ ਦੇ ਲੱਗਦੇ ਹੁਣ ਏ ਤਾਂ ਕੋਈ ਸਵਾਲੇ ਨੀ ਪੈਦਾ ਹੁੰਦਾ ਵੀ ਤੂੰ ਗ਼ਲਤ ਲਾਰੀ ਏ ਤੂੰ ਸਹੀ ਲਾਰੀ ਏ ਘੱਟ ਲਾਰੀ ਏ ਵੱਧ ਲਾਰੀ ਏ।
ਨਾ ਫੇਰ ਤਾਂ ਠੀਕ ਆ ਜੇ ਤੁਹਾਡੇ ਕੋਲ ਰੋਕ ਟੋਕ ਜਿਹ ਨੀ ਹੈਗੀ ਔ ਨੀ ਕਰਦਾ ਕੋਈ।
ਜਦ ਮੰਨ ਜਦ ਜੀ ਕਰਦੈ ਉਦੀ ਬੈ ਜਾਂਣੇ ਆ ਮੈਨੂੰ ਤਾਂ ਉੰਝ ਵੀ ਸਾਰੇ ਇਨਾ ਓਹ ਕਰਦੇ ਨੇ ਮੈਂ ਤਾਂ ਉਦੀ ਬੈ ਜਾਂਣੀ ਆਂ। ਕੋਈ ਨੀ ਕੁਛ ਕੈੰਦਾ। ਕੈ ਕੇ ਨਾ ਦੇ ਸਮਾਂ ਦੀ ਵੀ ਰੁਬੀ ਪਰ ਲੇਆ ਕਰ ਨਾਲ ਦੀ ਨਾਲ ਜੇ ਤੈਨੂੰ ਕੁੱਛ ਹੁੰਦੈ ਨਾ ਨਾਲ ਤੇ ਮੈਂ ਬੈ ਜੇਆ ਕਰ
ਹਾਂ, ਫੇਰ ਤਾਂ ਠੀਕ ਆ।
ਹੂੰ। ਓਦੀ ਬੈ ਨੇ ਮੈਂ ਤਾਂ ਜਨ ਮੇਰੇ ਜੀਅ
ਐਂ।
ਹੂੰ।
ਫੇਿਰ ਤਾਂ ਵਧੀਆ ਆਪਣੀ ਆਪਣੀ ਲੱਗੀ ਕੋਈ ਮਾੜੀ ਨੀ ਹੈਗੀ
ਹਮ
ਦਸ ਮਿੰਟ ਪੂਰੇ ਹੋ ਗਏ
ਚਲ ਚੰਗਾ ਵੇਲੀ
ਓਕੇ